ਹ
ਕਾਲ ਜੀ।
ਜੀ, ਸਤਿ ਸ਼੍ਰੀ ਅਕਾਲ।
ਹੁਣ ਹੋ ਗਿਆ ਕੋਲ!
ਹਾਂਜੀ।
ਪੈਲੇ ਨੀ ਹੋ ਰੇਆ ਸੀ ਫੇਰ ਮੈ ਪੁੱਛੇਆ ਸੀ, ਫੇਰ ਓ ਕੈਂਦੇ ਕੇ ਓਨਾ ਨੂੰ ਕੈ ਜੇੜੇ ਕੋਲ ਕਰਦੇ ਪਏ ਆ ਕੀ ਥੋੜੀ ਦੇਰ ਬਾਦ ਕਰਨ ਤੇ ਹੁਣ ਹੋ ਗੇਆ।
ਹਾਂਜੀ-ਹਾਂਜੀ।
ਹਾਂਜੀ, ਮੈ ਵਦੀਆ ਤੁਸੀ ਸੁਣਾਓ?
ਹਾਂਜੀ ਬਸ ਵਦੀਆ। ਬਸ ਬੈਠੇ ਹੀਂ। ਹਾਂਜੀ-ਹਾਂਜੀ ਵਦੀਆ।
ਵਦੀਆ ਈ ਹੋਣਾ ਚਾਈਦਾ।
ਹੂੰ ਕੀ ਕੈਂਣਾ ਚਾਓਗੇ ਫੇਰ ਤੁਸੀ ਫੂਡ ਬ
ਪਤੈ ਮੈ ਕੈ ਰਈ ਆਂ
ਹਾਂਜ
ਤੁਆਨੂੰ ਗਰ ਦੀ ਰੋਟੀ ਚੰਗੀ ਗਰ ਦੀ ਰੋਟੀ ਚੰਗੀ ਲਗਦੀ ਕੇ ਬਾਰ ਦੀ?
ਮਲੇ ਕੀ ਘਰ ਈ ਖਾਣਾ ਚਾਈਦਾ ਆ ਬਈ ਹੇਲਦੀ ਖਾਣਾ ਚਾਈਦਾ ਘਰ ਦਾ ਖੀਚੜੀ ਹੋ ਗੇਆ, ਜਿਵੇ ਘਰ ਦੀ ਰੋਟੀ ਹੋ ਗੀ। ਬਾਰ ਦਾ ਤਾਂ ਨਈ ਖਾਣਾ ਚਾਈਦਾ ਓਈਲ ਹੁੰਦਾ ਨੁਕਸ ਤਾਂ ਨਾ ਬੇਲਕੁਲ ਜਿਵੇ ਕੇ ਓ ਫਟਾਫਟ ਬਣਾ ਕੇ ਹਾਂਜੀ- ਹਾਂਜੀ,
ਹਾਂਜੀ। ਜੇ ਜੇ ਜੀਵੇ ਤੁਆਨੂੰ ਕੁੱਝ ਖਾਣਦੀ ਦੀ ਟ੍ਰੇਨੀਗ ਹੁੰਦੀ ਏ ਜਿਵੇ ਤੁਸੀ ਗਰ ਬਣਾ ਕੇ ਖਾਓ, ਓ ਸਾਫ਼ ਤੇਲ ਵਿਚ ਹੁੰਦੈ, ਓ ਬਾਰ ਇਕ ਈ ਤੇਲ ਵਿਚ ਬਾਰ-ਬਾਰ ਤਲਦੇ ਨੇ।
ਹਾਂਜੀ ਓ ਇਕ ਤੇਲ ਏਚ ਹੀ ਮੈਦਾ ਸਪਰੀਂਗ ਰੋਲ ਬਰਗਰ ਚੌਮੀਗ ਸਭ ਕੁਛ ਬਣਾ ਕੇ ਦੇ ਦੇਦੇ ਆ, ਬੇਲਕੁਲ ਮਤਲਬ ਕੀ ਹਾਂਜੀ।
ਕੁਛ ਵੀ ਓ ਮੇਰੀ, ਮੇਰੀ ਮੰਮਾ ਤਾਂ ਘਰ ਈ ਬਣਾਦੀ ਐ, ਅ ਅਜ ਵੀ ਅਸੀ ਛੋਲੇ-ਭਟੂਰੇ ਬਣਾਏ ਸੀ ਆਪਣੇ ਗਰ। ਆਪਣੇ ਗਰ ਵੀ ਵਟ ਅ ਆਪਾ ਗਰ ਈ ਬਟੂਰੇ ਬਣਾਏ ਗਰ ਈ ਛੋਲੇ ਬਣਾਏ।
ਹਾਂਜੀ, ਹਾਂਜੀ। ਘਰ ਹੀ ਚੋਈਸ ਬੜੀ ਵਦੀਆ ਆ, ਹਾਂਜੀ-ਹਾਂਜੀ ਮੋਮੋਸ ਘਰ ਬਣ ਜਾਦੇ। ਹਾਂਜੀ।
ਪਾ ਵੀ ਕੈਂਦੇ ਨੇ ਤੇ ਗਰ ਦਾ ਜੀਨਾ ਖਾਓ ਓਨਾ ਈ ਵਦੀਐ ਬਾਰ ਤੇ ਪਤਾ ਨੀ ਕੀਵੇਂ ਬਣਾਦੇ ਆ ਓ, ਤੇ ਪੈਕੇਜ ਫੂਡ ਤੋਂ ਵੀ ਦੂਰ ਰੈਂਣਾ ਚਾਈਦਾ।
ਹਾਂਜੀ। ਸਈ ਗੱਲ ਏ ਬਈ ਘਰ ਦਾ ਈ ਖਾਣਾ ਚਾਈਦਾ, ਮੋਮੋਸ ਵੀ ਘਰ ਬਣ ਜਾਂਦੇ ਨੇ ਹੈਲਦੀ ਆਟੇ ਦੇ ਹੋ ਗੇ, ਹਾਂਜੀ।
ਮੋਮੋਜ਼ ਮ ਈਵੇਂ ਤਾਂ ਦੇਖੋ ਅਗਰ ਤੁਸੀਂ ਮੈਦੇ ਦੇ ਬੀਨਾਂ ਬਣਾਓਗੇ ਫੇਰ ਤਾਂ ਹੈਲ ਹੋਣਗੇ ਕਿਉਂਕੇ ਓ ਸਟੀਮ ਆਔਦੇ ਆ ਤੇ ਓਦੇ ਵੀ ਸਬਜ਼ੀਆ ਹੁੰਂਦੀ ਏ, ਤੇ ਓ ਅੱਟੇ ਦੇ ਆਟੇ ਦੇ ਆਟੇ ਦੇ ਬਨ ਤੇ ਬਜ਼ਾਰ ਵਾਲੇ ਮੈ ਦੇ ਦੇ ਬਣਾਦੇ ਆ, ਫੇਰ ਓ ਅਨਹੈਲਦੀ ਹੋ ਜਾਂਦੇ ਐ।
ਹਾਂਜੀ ਬੀ ਗਰਮੀਆ ਚ ਕਈ ਲੋਕ ਕੁਲਫੀਆਂ ਖਾਂਦੇ ਨੇ ਬੋਤ ਨੁਕਸਾਨਦਾਅਕ ਅਨਹੈਲਦੀ ਏ। ਕੇਉਕਿ ਓ ਲਿਕਵਿਟ ੲੈ ਪੁਰਾ, ਓਦੋ ਨੀ ਮਲਬ ਨੁਕਸਾਨ ਏ, ਹਾਂਜੀ ਹੋਰ ਸਰਦੀਆ ਚ ਕਈ ਬਾਰ ਦਾ ਸੂਪ ਪੀਦੇ, ਕਈ ਕਿੰਨਾ ਖ਼ਰਾਬ ਗਲ ਏ ਟਮਾ ਰਾ ਦਾ ਓ ਸੂਪ ਬਣਾਦੇ ਨੇ ਟਮੈਟੋ ਸੂਪ
ਹਾਂਜੀ, ਓ ਪਤਾ ਨੀ ਕੀ ਪਾਦੇ ਨੇ ਅਲਾਰੋਟ ਤੇ ਜੇਵਾ।
ਹਾਂਜ।
ਤੁਸੀਂ ਘਰ ਆਪੇ ਅਪਣਾ ਫਰੈਸ਼ ਬਣਾਦੇ ਨਾ, ਓ ਤਾਂ ਬਣਾ ਕੇ ਰੱਖਦੇ ਹੈਗੇ ਮਨੂੰ ਗਰਮ ਕਰ, ਜੇ ਤੁਸੀਂ ਢਾਬੇ ਤੇ ਰੋਟੀ ਖਾਣ ਜਾਓ, ਠੀਕ ਏ ਓ ਮੈਦਾ ਤਾਂ ਪੈਲੇ ਤੋ ਗੁਨ ਕੇ ਰੱਖਦੇ ਨੇ। ਓਦੀ ਰੋ ਅ, ਬਸ ਨਾਨ ਬਣਾਦੇ ਨੇ, ਤੇ ਦੇ ਦ ਦੇਨੇ, ਤੇ ਜਿਵੇਂ ਸਬਜ਼ੀ ਹੋ ਗਈ ਸ਼ਾਈ-ਪਨੀਰ ਦੀ ਓ ਪਤਾ ਕੀ ਕਰਦੇ ਨੇ, ਤਰੀ ਬਣਾ ਕੇ ਰੱਖ ਰੈਦੇ ਨੇ ਗ੍ਰੇਵੀ ਜੀ, ਤੇ ਓਦੇ ਵਿੱਚ ਪਨੀਰ ਡਾਲ ਕੇ ਗਰਮ ਕਰਕੇ ਦੇ ਦਿੰਦੇ ਨੇ, ਓ ਕਿੰਨਾ ਨੁਕਸਾਨ ਕਰੇਗਾ ਅੋਰ ਪਤਾ ਨੀ ਕਿਵੇਂ ਬਣਾਈ ਓਨਾਂ ਨੇ ਗਰੇਵੀ, ਯਾ ਕਿੰਨੇ ਦਿਨ ਦੀ ਏ। ਤੇ ੳਈ ਚੀਜ਼ ਦੋਨੋ ਚੀਜ਼ ਅਸ ਚੇ ਘਰ ਬਣਾ ਲਾਂਗੇ, ਮੈਦਾ ਵੀ ਓਸ਼ ਟਾਈਮ ਗੁੰਨਾ ਹੋਏਗਾ। ਗ੍ਰੇਵੀ ਵੀ ਉਸ ਟਾਈਮ ਬਣੇਗੀ ਤੇ ਕਿੰਨਾ ਓ ਘਰ ਤ ਆਪਣੇ ਸਾਮਣੇ ਬਣ ਰੀ ਐ ਨਾ ਚੀਜ।
ਹਾਂਜੀ ਸਈ ਗੱਲ, ਜਿਵੇਂ ਕਿ ਹਾਂਜੀ
ਬਰਗਰ, ਚਾਓਮੀਨ ਤਾਂ ਬੇਕਾਰ ਏ। ਬਰਗਰ ਨੂੰ ਉਦਾ ਈ ਤੇਲ ਵਿੱਚ ਤਲਦੇ ਰੈਦੇ ਹਾ। ਤੇ ਚੌਮੀਨ ਪਤਾ ਨੀ ਕਿਵੇਂ ਦੀ ੳ ਕੱਚੀ ਬਣਾ ਕੇ ਦੇ ਦਿੰਦੇ ਆ, ਓ ਪੇ ਤੇ ਜਾ ਕੇ ਜਾਮ ਜਾਦੀ ੲੈ ਫੇਰ।
ਹਾਂਜੀ ਓ ਇਨਫੈਕਸ਼ਨ ਕਰਦੀ ਏ, ਲੀਵਰ ਖ਼ਰਾਬ ਕਰਦੀ ਹਏ, ਸੂਜਨ ਹੋ ਹੁੰਦਾ ਆ, ਬੋਤ ਨੁਕਸਾਨ ਹੋ ਜਾਂਦਾ ਫੇਰ। ਫੇਰ ਅਲਟਰਾਸਾਊਂਡ ਕਰਾਣਾ ਪੈਂਦਾ, ਹਾਂਜੀ ਓ
ਤਾਈ ਓਨਾ ਕਈ ਰੋਜਈ ਡੇਲੀ, ਮੈਗੀ ਖਾਂਦੇ ਓਣਾ ਡੇਲੀ ਹੁੰਦਾ ਈ। ਅਸੀ ਮੈਗੀ ਖਾਣੀ ਏ, ਡੇਲੀ ਦਾ ਈ।
ਹਾਂਜੀ
ਸਾਨੂੰ ਤਾਂ ਕਾਰ ਅੱਛਾ। ਸਾਨੂੰ ਤਾ ਕੈ ਰੱਖੀ ਸੰਡੇ-ਸੰਡੇ ਮਿਲੇਆ ਕਰੇਗੀ, ਜੇ ਤੂ ਮੈਗੀ ਖਾਣੀ ਮੈਗੀ ਖਾ ਲਾ, ਜੇ ਤੂੰ ਫਾਸਟ ਫੂਡ ਖਾਣੀ, ਏਕ ਚੀਜ ਓ ਖਾ ਲੈ, ਏਕ ਚੀਜ ਮਿਲਦੀ ਏ। ਤੇ ਹਫਤੇ ਚ ਏਕ ਵਾਰੀ ਸੰਡੇ ਨੂੰ ਬੱਸ। ਵਿੱਚ ਕਿਸੇ ਦਾ ਬੱਡੇ ਓਤੇ ਆਜੇ, ਵੈ ਵੈਸੇ ਨੀ ਆਦਾ।
ਹਾਂਜੀ, ਓ ਬਾਈ। ਚੀਜਾ ਦੇ ਦਿੰਦੇ ਆ ਕਾਫੀ, ਮਤਲਬ ਬੋਤ ਨੁਕਸਾਨਦਾਅਕ ਹੁੰਦੀ ਆ। ਬਾਈ ਸਪਰਿੰਗ ਰੋਲ ਵੇਖੋਗੇ ਸਵੇਰ ਦੇ ਬੰਨੇ ਹੋਏ ਹੁੰਦੇ ਨੇ ਕਾਫੀ ਖਰਾਬ ਚੀ-
ਪੈਲੇ ਦੇ ਬਣਾ ਕੇ ਰੱਖਦੇ ਦੇ ਨੇ, ਅੱਜ-ਕੱਲ ਤਾਂ ਓ ਆ ਓ ਆ। ਕੀ ਏ ਕੀ ਫਰੀਜਰ ਚ ਰੱਖ ਦੋ। ਜਦੋਂ ਤਲਨੇ ਹੋਣ ਤਲ ਲੋ।
ਹਾਂਜੀ। ਜਿਵੇਂ ਵੇਖਲੋ ਤੁਸੀ ਪੱਤੇ ਗੋਭੀ ਚ ਕੀੜੇ ਨਿਕਲਦੇ ਪੇ ਨੇ। ਹੋਣ ਤੁਸੀ ਦੇ ਲੋ ਕੀ ਮੋਮੋਸ ਬਣਾਦੇ ਨ, ਵੇਖ ਸਕਦੇ ਓ ਤੁਸੀ। ਲੋਤ ਨੁਕਸਾਨ ਏ। ਓਯਲ ਫਾਮ ਓਯਲ ਹੋ ਗੇਆ। ਅਸੀਂ ਫਾਸਟ ਫੂਡ ਛੋੜੋ ਅਸੀਂ ਮਤਲਬ ਕੀ ਘਾਰ ਵੀ ਬੜਾ ਅਨਹੈਲਦੀ- ਚੀਜ਼ ਬਨਾਨੇ ਆਂ ਜਿਵੇਂ ਕੀ ਤੇਲ ਦੇ ਤੇਲ ਭਰੀ- ਤੇਲ ਭਰੀ ਇਚ- ਪੂਰੀ ਤੇਲ ਇਚ ਸਬਜ਼ੀਆਂ ਬਨਾਨੀਆਂ। ਓ ਵੀ ਬੋਤ ਐਨਹੇਲਥ ਥੀਏ। ਪੂਰਾ ਫਾਰਮ ਓਇਲ ਖਾਣਾ।
ਆਏ ਹਾਏ। ਚਲੋ ਤੁਸੀਂ ਚਲੋ ਤੁਸੀਂ ਘਰ ਖਾ ਲੋ। ਘਰ ਖਾ ਲੋ, ਤੇ ਘਰ ਤੋਂ ਸਾਫ਼ ਤੇਲ' ਚ ਬਣਦੀ ਐ। ਇੱਕ ਵਾਰੀ ਹੋ ਗਿਆ- ਘਰ ਬਨਾ ਲੋ। ਤੇ ਬਾਰ ਦਾ ਤੁਆਨੂੰ ਪਤਾ ਏ ਮੈਂ ਕੈਂਦੀ ਤੇ ਪ‌ਈ ਆ ਕੀ ਓ ਬਾਰ ਵਾਰ ਵਾਰ ਈ ਓਈ ਤੇਲ 'ਚ ਫਰਾਈ ਕਰੀ ਜਾਂਦੇ।
ਹਾਂਜੀ
ਤੇ ਐ ਮੋਮ ਮੋਮੋਸ ਤੇ ਐਨ ਹੈਲਦੀ ਏਨਾ ਤੇ ਓ- ਪਰ ਓਦੇ ਇੱਕ ਐ ਸਮੋਸੇ ਹੋ ਗਏ ਸਮੋਸਿਆਂ ਨੂੰ ਵੀ- ਤੇ ਪੈਟਿਸ ਹੋ ਗਈ। ਪੈਟਿਸ ਤਾਂ ਸੱਤ ਲੇਅਰ ਲੱਗਦੀ ਐ ਮੈਦੇ ਦੀ। ਤੁਸੀਂ ਆਪਣੇ ਆਪ ਈ ਸੋਚੋ। ਕਿੰਨਾ ਅਨਹੈਲਦੀ ਹੋਏਗਾ ਤੇ ਸਮੋਸੇ ਵਿੱਚ ਲਾਸਟ ਵਿੱਚ- ਓ ਓਨੀ ਮੋਟੀ ਪਰਤ ਲੱਗਦੀ ਐ। ਮੈਂਦਾ ਦਾ‌ ਤੇ ਹੁੰਦਾ ੳ।
ਓ ਤਾਂ ਹੈ ਈ। ਸਭ ਚੀਜ਼ ਖ਼ਰਾਬ ਕਰਨ ਆਲੀ- ਕੀ ਸਾਨ ਇਨਸਾਨ ਨੂੰ ਸੋਚ ਸਮਝ ਕੇ ਖਾਣਾ ਚਾਈਦਾ ਆ।
ਮੈਂ ਘਰ ਦਾ ਈ ਖਾਨਾ ਪ੍ਰੈਫਰ ਕਰਨੀ ਆ। ਤੁਸੀਂ ਕੀ ਕਰਦੇ ਓ?
ਅਸੀਂ ਘਰ ਦਾ ਈ ਪ੍ਰੈਫਰ ਕਰਨੇ ਆ ਖਾਨਾ। ਬਈ ਹੈਲਦੀ ਹੋਵੇ ਘਰ ਦਾ ਵੀ। ਜਿਵੇਂ ਕਿ ਹੈਲ ਇਨਸਾਨ ਨੂੰ ਖੁਦ ਦੇਖਣਾ ਚਾਈਦਾ ਐ ਕੀ ਏਨੇ ਹੈਲਦੀ- ਖਾਨਾ ਏ ਕੀ ਅਨਹੈਲਦੀ ਖਾਨਾ ਆ। ਓ ਇਨਸਾਨ ਦੇ ਹਥ ਇਚ ਆ। ਇਨ- ਸਾਨ ਪਤਾ ਓ ਅਨਹੈਲਦੀ ਚੀਜ਼ ਆ, ਪਰ ਓ ਤਾਂ ਵੀ ਓ ਖਾਂਦਾ ਆ। ਓਦਾ ਮਨ ਲੋਚਦਾ ਆ।
ਹਾਂਜੀ
ਹਾਂਜੀ- ਬਾਕੀ ਤਾਂ ਖਾਓ ਹੋ ਜੇ ਹਫ- ਤੇ ਇੱਕ ਵਾਰੀ ਬਸ ਜਾਦਾ ਡੇਲੀ ਦਾ ਰੂਟੀਨ ਈ ਜਿਵੇਂ ਮੈਗੀ ਬੋਤ ਚੱਲਦੀ ਪਈ ਅੱਜ ਕੱਲ੍ਹ।
ਹਾਂਜੀ ਹਾਂ ਤੁਸੀਂ ਆਪੇ ਕਿਆ ਕਿੰਨੇ ਸੁਣਿਆ ਹੋਗੇ ਜੇੜੇ ਰੋਜ਼ ਰੋਜ਼- ਫਾਸਟ ਫੂਡ ਬਾਰ ਰੇੜੀਆਂ ਤੇ- ਖੜੇ ਹੁੰਦੇ ਆਂ ਮੈਗੀ ਰੋਜ਼ ਖਾਂਦੇਓ। ਓਨੇ ਪੇਟ ਵਿੱਚ ਹੋਣਾ ਈ ਆ ਫੇਰ। ਕੀ ਕਰਦੇ ਓ। ਪੇਟ ਦਾ ਓ ਫੇਰ ਓਪਰੇਸ਼ਨ ਈ ਹੁੰਦਾ ਨਾ। ਓਪਰੇਸ਼ਨ ਦਾ- ਅਛਾ ਓਥੇ ਵੀ ਪੈਸੇ ਲਗਾਂਦੇ ਓ ਤੇ ਖਾਣੇ ਤੇ ਵੀ ਪੈਸੇ ਲਗਾਂਦੇ ਓ। ਐਸ- ਤੋਂ ਵਧੀਆ ਡਰ ਬਣਾਓ। ਆਪਣੇ ਸਾਫ-
ਹਾਂਜੀ
ਤੇ ਜ਼ਿਆਦਾਤਰ ਤੋਂ ਏ ਕੀ ਨਾ ਈ ਖਾਓ ਫਾਸਟ ਫੂਡ। ਆਪਣੇ ਗਰ ਦੀ ਦਾਲ, ਰੋਟੀ, ਸਬਜ਼ੀ ਖਾਓ।
ਹਾਂਜੀ ਮੈਂ ਤਾਂ ਕੈਣਾ ਬਿਲ- ਬਿਲਕੁਲ ਹੈਲਦੀ ਖਾਓ -ਬਿਲਕੁਲ ਹੈਲਦੀ। ਜਿਵੇਂ ਕੀ ਬੱਚੇ ਅੱਜ ਬੋਤ ਨਖਰੇ ਕਰਦੇ ਕੀ- ਵੈਜਿਸ ਵਿੱਚ ਤੋਰੀ ਨੀ ਖਾਨੀ, ਦਾਲ ਨੀ ਖਾਣੀ, ਘੀਆ ਨੀ ਖਾਨਾ। ਏਈਆ ਚੀਜ਼ਾਂ ਹਿਚ ਹੀ ਮਿਉਰਿਲਸ ਨੇ ਵਿਟਾ- ਟਾਮਿਨਸ ਨੇ। ਬੋਤ ਕੁ ਨਿਊੂਰਲਸ ਵਗੈਰਾ ਕੈਲੋਰੀ-
ਦਾਲ ਵਿੱਚ ਪ੍ਰੋਟੀਨ ਏ ਤੇ- ਐਵੇ ਹਰੀ ਸਬਜ਼ੀਆਂ ਵਿਚ ਤੋਰੀ, ਟੀਂਡੇ, ਲੋਕੀ ਐ- ਖੰਦੇ ਨੀ ਨਾ।
ਹਾਂਜੀ
ਮੈਨੂੰ ਤੋ ਨਾ ਮੈਂ ਜੂਠ ਕਿਉ ਬੋਲਾਂ ਮੈ ਤੋਂ ਚੰਗੀ ਲੱਗਦੀ ਆ ਹਰੀ ਸਬਜ਼ੀ
ਹਾਂਜੀ
ਤੋਲ ਡਿੰਡੇ ਚੰਗੇ ਲੱਗਦੇ ਓਦੇ ਨਾਲ ਰੋਟੀ ਖਾਓ ਮੈਂ ਤਾਂ ਤੋਰੀ ਖਾਲੀ ਖਾ ਜਾਂਦੇ ਏ ਮੈਨੂੰ ਅੱਛੀ ਲੱਗਦੀ ਆ ਤੋਰੀ ਤੇ ਟੀਡੇ ਉਹ ਤੋ ਘਰ ਵਾਲੇ ਸਾਡ ਤੇ ਘਰ ਵਾਲੇ ਹੀ ਕਹਿੰਦੇ ਆ ਨਾ ਗ ਜੇ ਰੋਟੀ ਸਬਜ਼ੀ ਹੋ ਜਿੰਨੀ ਮਰਜ਼ੀ ਖਾਓ ਉਦੇ ਉਹ ਕਹਿ ਕਈ ਲੋਕ ਕਹਿੰਦੇ ਆ ਨਾ ਅਸੀਂ ਡਾਈਟ ਕਰ ਰਾ ਆ ਰੋਟੀ ਖਾ ਕੇ ਅਸੀਂ ਮੋਟੇ ਹੋ ਰਹੇ ਆ ਤੇ ਉਦੇ ਨਾਲ ਥੋ੍ੜਾ ਰੋਟੀ ਸਬਜ਼ੀ ਖਾਓ ਪਰ ਉਹ ਫਲ ਫੂਡ ਨਹੀਂ ਛੋੜਦੇ ਡਾਇਟ ਜਿੰਨੀ ਮਰਜ਼ੀ ਕਰ ਲੈਣ
ਹਾਂਜੀ ਜਿੰਨੇ ਹੋ ਸਕੇ ਫਰੂਟ ਖਾਓ ਫਰੂਟ ਚ ਬਹੁਤ ਫਾਇਦਾ ਆ ਪ੍ਰੋਟੀਨ ਸਾਰੇ ਏ ਕੋਣ ਫਰੂਟ ਚ ਹੁੰਦੇ ਆ ਫਰੂਟ ਟੀਨ ਸੋਡੀਅਮ ਐ ਕਲੋਰਾ ਕੈਲੋਰੀਜ਼ ਵਗੈਰਾ ਸਭ ਕੁਛ ਤੁਹਾਨੂੰ ਫਰੂਟ ਇਚੋਂ ਮਿਲੇਗਾ ਡਰਾਈ ਫਰੂਟ ਈ ਸਭ ਕੁਛ ਮਿਲ ਡਾਇ ਆ ਡਰਾਈ ਫਰੂਟ ਨੂੰ ਬਲਕਿ ਸਰਦੀਆਂ ਚ ਲੱਡੂ ਬਣਾ ਕੇ ਖਾਣੇ ਚਾਹੀਦੇ ਆ
ਹਾਂਜੀ ਹਾਂਜੀ ਮੇਈ ਮੰਮੀ ਬਣਾਦੀ ਆ ਪੰਜ ਜੀਰੇ ਡਰਾਏ ਫਰੂਟਾਂ ਦੀ ਸਰਦੀ ਚ
ਹਾਂਜੀ ਖਾਣੀ
ਤੇ ਅਸੀਂ ਤੇ ਦੁੱਧ ਨਾਲ ਦੁੱਧ ਨਾਲ ਦੋ ਟਾਈਮ ਦੁੱਧ ਪੀਂਦੇ ਆ ਨਾ ਤੇ ਓਦੇ ਨਾਲ ਇੱਕ ਲੱਡੂ ਜ਼ਰੂਰ ਲੈਂਦੇ ਆ
ਹਾਂਜੀ ਬਹੁਤ ਮਾਇੰਡ ਸ਼ਾਰਪ ਹੁੰਦਾ ਆ ਬੂਸਟ ਹੁੰਦਾ ਆ ਸਰੀਰ ਹਾਰਮੋਨ ਵਧੀਆ ਚੇਂਜ ਹੁੰਦੇ ਆ
ਪੇਪਰਾਂ ਦੇ ਟਾਈਮ ਚ ਜ਼ਿਆਦਾ ਈ ਜ਼ਰੂਰੀ ਹੁੰਦੀ ਆ ਉਹ ਬੱਚਿਆਂ ਦੇਏ ਮਾਇੰਡ ਸ਼ਾਪ ਹੋ ਜਾਂਦੇ ਆ ਨਾ
ਹਾਂਜੀ ਬੇਬੀ ਟਾਈਮ ਤੇ ਐ ਬਾਕੀ ਈਨਸਾਨ ਨੂੰ ਤਾਂ ਖੁੱਦ ਵੇਖਣਾ ਚਾਹੀਦਾ ਆ ਬਾਜ ਬਹੁਤ ਗੰਦ ਆ ਇਸ ਟਾਈਮ ਜਮਾਨੇ ਤੁਹਾਨੂੰ ਹਰ ਇੱਕ ਜਗ੍ਹਾ ਤੇ ਠੇਲੇ ਵੇਖੇ ਗੇ ਮੋਮੋਜ ਦੇ ਗੋਲ ਗੱਪਿਆਂ ਦੇ
ਗੋਲ ਗੱਪੇ ਵਾਲੇ ਤਾਂ ਪਤਾ ਨੀ ਕਿਵੇਂ ਬਣਾਦੇ ਆ ਪਾਣੀ ਉਹੀ ਗੰਦੇ ਹੱਥ ਪਾਣੀ ਤੇ ਪਤਾ ਨੀ ਕੀਰਰ ਬਣਾਉਂਦੇ ਹਨ ਗੰਦੇ ਤਰੀਕੇ ਨਾਲ ਤੇ
ਚਲੋ ਠੀਕ ਐ ਦੀਦੀ ਫੇਰ ਬਹੁਤ ਦੇਰ ਹੋ ਗਿਆ ਗਲ ਕਰਕੇ ਸ੍ਰਸਰੀ ਕਾਲ ਹਾਂਜੀ